ਹੈਲੋ।
ਹੈਲੋ।
ਹੈਲੋ ਹਾਂਜੀ -ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਠੀਕ ਹੋ?
ਠੀਕ -ਠੀਕ, ਤੁਸੀਂ ਸੁਣਾਓ? ਠੀਕ ਹੋ? ਅੱਜ ਕਿਸ ਤਰ੍ਹਾਂ ਯਾਦ ਕਰ ਲਿਆ?
ਬਸ ਜੀ ਬਸ। ਮੈਂ ਕਿਹਾ, ਚੱਲ ਗੱਲ ਕਰ ਲਾ ਬੜਾ ਟਾਈਮ ਹੋ ਗਿਆ ਗੱਲ ਨ੍ਹੀ ਤੁਹਾਡੇ ਨਾਲ । ਤੁਹਾਡੇ ਨਾਲ।
ਚਲੋ ਵਧੀਆ ਕੀਤਾ ਯਾਦ ਕੀਤਾ।
ਹਾਂਜੀ- ਹਾਂਜੀ।
ਕਿ ਬ ਬਸ ਵਿਹਲੇ। ਹੁਣੀ ਹੋਏ ਹਨ ਨਾਸ਼ਤੇ ਪਾਣੀ ਤੋਂ, ਹੁਣ ਦੁਪਹਿਰ ਦਾ ਸ਼ੁਰੂ ਹੈ ਕੰਮ? ਥੋੜਾ- ਥੋੜਾ, ਹੁਣ ਦੁਪਹਿਰ ਦਾ। ਘਰ ਕਰਨਾ
ਅੱਛਾ
ਸਬਜ਼ੀ- ਸੁਬਜ਼ੀ ਕੱਟੀ ਐ ਥੂਮ, ਅਦਰਕ ਗੋਭੀ ਬ ਗੋਭੀ ਆਲੂ ਬਣਾ ਗੋਭੀ ਆਲੂ। ਨਾਲ ਮੂੰਗੀ ਸਾ ਦੀ ਦਾਲ ਬਣਾ ਲਾਂਗੇ।
ਅੱਛਾ -ਅੱਛਾ।
ਫੁਲਕੇ ਬਣਾਣਾ। ਲਾਂਗੇ ਤੇ ਚੋਲ -ਚੂਲ ਬਣਾ ਲਾਂਗੇ ਹਮ ਹੋਰ ਕੋਈ
ਅਤੇ-
ਹੋ। ਬੱਚੇ ਚਲੇੇ ਗਏ ਹੁਣੇ ਹੀ ਗਏ ਹਾਂ, ਹੋਰ ਛੁੱਟੀਆਂ ਨਾ -ਨਾ, ਕਿੱਥੇ। ਸਾਡੇ ਜਾਣ ਹੀ ਨੀ ਆਉਂਦਾ ਘਰ ਨੀ ਅਸੀਂ ਨਿਕਲ ।
ਅੱਛਾ ਜੀ।
ਐਸਾ ਹੈ ਕਿ ਅਸੀਂ ਨਿਕਲ ਨਹੀ ਸਕਦੇ। ਕਿਧਰ ਹੋਰ ਛੁੱਟੀਆਂ ਪਈਆਂ ਨੇ ਬੱਚਿਆਂ ਨੂੰ?
ਹਾਂਜੀ ਹਾਂਜੀ ਛੁੱ ਛੁੱਟੀਆਂ ਹੋਈਆ ਦੀਆਂ ਛੁੱਟੀਆਂ ਤੇ ਹੁਣ ਖਤਮ ਹੋਣ ਵਾਲੀਆਂ ਵੀ ਆ
ਅੱਛਾ-ਅੱਛਾ ਕਿਧਰੇ ਜਾਣਾ ਨਹੀਂ?
ਬਸ ਜਾਵਾਂਗੇ ਦੇਖੋ। ਉਹ ਬਣਾਇਆ ਸੀ ਪ੍ਰੋਗਰਾਮ। ਬਸ ਉਹ ਬੇਟੇ ਦੇ ਟਿਊਸ਼ਨ ਵਗੈਰਾ ਹੁੰਦੀਆਂ ਨੇ ਇਸ ਕਰਕੇ ਨਿਕਲ ਨੀ ਪਾਂਦੇ। ਤੇ ਹੁਣ ਤਿੰਨ ਚਾਰ ਛੁੱਟੀਆਂ ਹੋਈਆਂ ਨੇ, ਹਾਂ ਬਸ ਉਹ ਤਿੰਨ ਚਾਰ ਛੁੱਟੀਆਂ ਹੋਈਆਂ, ਹੁਣ ਦੇਖਦੇ ਆ।
ਅੱਛਾ-ਅੱਛਾ ਹਾਂ ਚਲੋ ਤੇ ਹਮ। ਘੁੰਮਣ ਫਿਰਨ ਤੇ ਅੱਜ ਕੱਲ੍ਹ ਤਾਂ ਛੁੱਟੀਆਂ ਦੇ ਦਿਨ
ਬਸ-ਬਸ-ਬਸ ਟਵੇਲਥ ਏ ਨਾ ਫਿਰ ਤੁਹਾਨੂੰ ਪਤਾ ਟਿਊਸ਼ਨ ਵਗੈਰਾ ਹੁੰਦੀਆਂ। ਸਾਰਾ ਕੁਛ।
ਹਮ-ਹਮ ਬਣਾਇਆ ਕੀ ਅੱਜ ਨਾਸ਼ਤੇ ਨੁਸ਼ਤੇ ਵਿੱਚ।
ਅਸੀਂ ਨਾਸ਼ਤੇ ਚ ਅੱਜ ਪ੍ਰੋਂ ਪਰੌਂਠੇ ਬਣਾਏ ਸੀ।
ਮਸਿਆ
ਹਾਂਜੀ ਹਾਂਜੀ ਬਸ ਹੁਣ ਦੁਪਹਿਰ ਦਾ ਦੇਖੋ ਕੀ ਬਣਾਉਂਦੇ ਆ ਹਜੇ ਕੁਝ ਸੋਚਿਆ ਨਹੀ।
ਅੱਛਾ ਅੱਛਾ। ਮੈਂ ਸੁਣਿਆ ਤੁਸੀਂ ਬੜੇ ਸਵਾਦ ਬਣਾਉਂਦੇ ਹੋ ਚੀਜ਼ਾਂ ਤੇ ਪੱਲੇ ਛੱਲੇ ਵੀ ਤੇ ਹਾਂ ਮੈਨੂੰ ਕਿਸੇ ਨੇ ਦੱਸਿਆ ਸੀ। ਬਹੁਤ ਸਵਾਦ ਬਣਉਦੇ ਨੇ ਚੀਜ਼ ਤੇ ਮੈਂ ਕਿਹਾ ਚਲੋ ਮੈਂ। ਬਣਾਵਾਂਗੇ ਦਹੀਂ ਦੁਹੀ। ਹੈ ਤੇ ਭੱਲੇ ਮੈਂ ਪੁੱਛਾਂਗੀ ਕਿਸ? ਤਾਂ ਬਣਾਉਦੇ ਨੇ ਬਈ ਉਹ ਜਿਆਦਾ ਟਾਈਮ ਲੱਗਦਾ ਜਾ ਇਸ ਤਰ੍ਹਾਂ ਬਈ ਕੋਈ ਹੋਵੇ ।
ਨਹੀਂ ਨਹੀਂ ਉਹ ਤੇ ਫੇਰ ਬਸ ਉਹ ਦਾਲ ਹੁੰਦੀ ਹੈ ਮੂੰਗੀ। ਧੋਤੀ ਜਾਂ ਮਾਂਹ ਦੀ ਦਾਲ ਲੈ ਲਓ ਧੋਤੀ ਦੀ ਉਹਨੂੰ ਭਿਗੋ ਕੇ ਰੱਖ ਦਿਓ ਰਾਤੀ। ਤੇ ਜਾਂ ਤਿੰਨ ਚਾਰ ਘੰਟੇ ਹਾਂ ਨਹੀਂ ਵੈਸੇ ਤਾਂ ਮੈਂ ਕਈ ਵਾਰ ਤਾਂ ਰਾ ਦੀਓ ਵੀ ਬੋਲ ਦਿੰਦੀ ਆ ਨ ਤਾਂ ਆਉਂਦੇ ਫਿਰ ਸਵੇਰੇ
ਅੱਛਾ ਤੇਜੀੀ ਅਗਸਤ ਅ ਇੱਕ ਤਾਂ ਬਣਾਉਣਾ ਹਣ ਜ ਦ ਕੋਈ ਆਦਾ ਫਿਰ ਨਹੀਂ ਹੋ ਸਕਦਾ ਕੰਮ
ਨਹੀਂ ਇੱਕਦਮ ਕੋਈ ਆਜ ਫੇਿਰ ਵੀ ਘੰਟੇ ਡੇਢ ਦੋ ਦਾ ਟਾਈਮ ਤੇ ਮਿਲਦਾ ਹੀ ਏ ਕੋਈ ਇੰਨੀ ਜਲਦੀ ਇੱਕਦਮ ਤਾਂ ਕੋਈ ਆ ਜਾ ਫੇਿਰ ਤੇ ਨਹੀਂ ਸਕਦਾ ਮਤਲਬ ਮੈਂ ਤਾਂ ਕਦੀ ਇੰਜ ਬਣਾਈਣੀ ਨ ਨਹੀਂ ਚਾਹੁੰਦੀ ਪਰ ਐਵੇਂ ਕਿ ਹਾਂ ਦੋ ਘੰਟੇ ਪਹਿਲਾਂ ਤੱਕ ਤੇ ਬਣ ਜਾਂਦਾ ਰਿਹਾ ਭਿਗੋ ਕੇ ਰੱਖੋ ਬਸ ਦਾਲ ਨੂੰ ਭਿਗੋ ਕੇ ਰੱਖੋ ਫੇਰ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਉਹਨੂੰ ਗ੍ਰਾਇੰਡ ਕਰਲੋ ਅੱਛੀ ਤਰ੍ਹਾਂ ਵਿੱਚ ਆਪਣਾ ਮਿਰਚਾਂ ਵਗੈਰਾ ਅਦਰਕ ਵਗੈਰਾ ਕੁਛ ਪਾ ਕੇ ਜੀਰਾ ਵਗੈਰਾ ਪਾ ਕੇ ਤੇ ਉਹਨੂੰ ਗ੍ਰਾਇੰਡ ਕਰਕੇ ਹਾਂਜੀ ਫੇਿਰ ਉਹਨੂੰ ਬਸ ਕਰਦਾ ਹੱਥ ਦੇ ਨਾਲ ਨਾ ਅਹ ਜਿਵੇਂ ਮਤਲਬ ਕੇ ਅਹ ਿੰਦੇ ਨੇ ਉਹਨੂੰ ਹੱਥ ਨਾਲ ਘੁਮਾਉਂਦੇ ਨੇ ਤੇ ਜਿਰਾ ਉਹ ਫਲਫੀ ਜਿਹਾ ਹੋ ਜਾਂਦਾ
ਅੱਛਾ ਅੱਛਾ ਤੇ ਪਤਾ ਕਿਸ ਤਰ੍ਹਾਂ ਚਲਦਾ
ਥੋੜਾ ਜਿਹਾ ਪਾਣੀ ਲਓ ਤੁਸੀਂ ਤੇ ਉਹ ਥੋੜਾ ਜਿਹਾ ਉਹਨੂੰ ਕੋਹਲੀ ਚ ਪਾਓ ਉਹ ਉੱਪਰ ਤੇਰਨ ਲੱਗ ਜਾਏਗਾ
ਅੱਛਾ ਅੱਛਾ ਅੱਛਾ ਤੇ ਤਲਨ ਕੀ ਪਾਣੀ ਚ ਮੈਂ ਤੇਲ ਚ
ਸਰ੍ਹੋਂ ਦਾ ਤੇਲ ਤਲੋ ਰਿਫਾਇੰਡ ਤਲੋ ਜਿਹਦੇ ਚਲੋ ਤੁਸੀਂ ਜੋ ਵੀ ਅਵੇਲੇਬਲ ਹੈ ਘ
ਅੱਛਾ ਤੇ ਫਿਰ ਤਲ ਕੇ ਨਾਲ ਨਾਲ ਵੇਚਦੇ ਹੀ ਤੇ ਪਾਈ ਜਾਣੇ ਜਾਂ ਕੁਛ ਹੋਰ ਵੀ ਹੈ ਅੱਛਾ ਅੱਛਾ ਅੱਛਾ ਅੱਛਾ ਅੱਛ
ਪਾ ਕੇ ਪਾਣੀ ਚੋੋਂ ਕੱਢੋ ਫੇਿਰ ਉਹਨੂੰ ਦਾ ਇੰਚ ਪਾਓ ਹਾਂਜੀ ਹਾਂਜੀ ਬੜੇ ਟੇਸਟੀ ਬਣਦੇ ਆ ਬਣਾਈਓ ਤੁਸੀਂ
ਅ ਠੀਕ ਹੈ ਹਾਂ ਕਰਾਂਗੇ ਕੋਸ਼ਿਸ਼ ਇੰਨਾ ਲੰਬਾ ਚੌੜਾ ਈ ਕੰਮ ਥੋੜ੍ਹਾ
ਹਾਂ ਬਸ ਫੇਰ ਕੋਈ ਚੀਜ਼ ਬਣਾਉਣੀ ਹੈ ਉਹ ਫਿਰ ਟਾਈਮ ਤੇ ਲੱਗ ਦਾ ਹੀ ਦੇਖੋ ਟਾਈਮ ਤਾਂ ਲੱਗਦਾ ਹੀ ਹੈ ਕੁਛ ਵੀ ਬਣਾ ਲਿਆ ਕਰ ਨਾ ਤੇ
ਹੂੰ ਉਹ ਤੇ ਗੱਲ ਐ
ਵੀ ਬੜੀ ਫੇਮਸ ਹੈ ਮੈਂ ਸੁਣਿਆ ਤੁਸੀਂ ਘਰ ਦੀਆਂ ਵੜੀਆਂ ਵਗੈਰਾ ਬਣਾਓ
ਹਾਂ ਮੈਂ ਬਸ ਹਾਂ ਬਸ ਬੜੀਆਂ ਬਣਾਨੀ ਆ ਮੈਂ ਜ਼ਿਆਦਾਤਰ
ਨਹੀਂ ਤੁਸੀਂ ਸਮੋਸੇ ਵਗੈਰਾ ਵੀ ਘਰ ਬਣਾਉਂਦੇ ਹੋ ਮੈਂ ਸੁਣਿਆ
ਬਣਾ ਲੈਂਦੀ ਆ ਮੈਂ
ਅੱਛਾ ਅੱਛਾ ਅੱਛਾ ਤੁਹਾਡੀ ਅਹ ਕੀ ਕਹਿੰਦੇ ਨੇ ਨੂਹ ਰਾਣੀ ਵੀ ਬਣਾ ਲੈਂਦੀ ਹੈ
ਹਾਂਜੀ ਹਾਂਜੀ ਹਾਂ ਹਾਂ ਉਹ ਹਲਵਾਈ ਹੈ ਪੂਰੀ ਬਹੁਤ ਵਧੀਆ ਚੀਜ਼ਾਂ ਬਣਾ ਦੋ ਬਹੁਤ ਅੱਛੀ ਚੀਜ਼ਾਂ ਸਵਾਦ ਟੇਸਟੀਆਂ ਮੋਮੋਸ ਕਦੇ ਖਾ ਕੇ ਦੇਖਣਾ ਸਾਡੇ ਉਹ ਬਣਾਦੀ ਐ ਹੌ ਇੱਕ ਵਾਰੀ ਖਾਓਗੇ ਤੁਸੀਂ ਕਹਿਣਾ ਓ ਹੋ ਮੇਰੀ ਤੇ ਬੁਕਿੰਗ ਹੀ ਰੱਖੋ ਤੁਸੀਂ ਜਦੋਂ ਬਣਾਓ ਮਿਲਦੇ ੳ
ਕਰਾਈਓ ਟੇਸਟ ਕਦੀ ਸਾਨੂੰ ਵੀ ਮੋਮੋਜ਼ ਆਪਣੀ ਨੂਹ ਦੇ ਹੱਥ ਦੇ
ਹਾਂ ਤੁਸੀਂ ਫਿਰ ਕਰਾਵਾਂਗੇ ਨਾ ਕਿਸੇ ਤੁਹਾਡੇ ਉਹਦੇ ਕੋਲ ਜਾ ਪੁੱਛ ਕੇ ਬਈ ਕਿਸ ਤਰ੍ਹਾਂ ਬਣਦੇ ਨੇ ਕਿਸ ਤਰ੍ਹਾਂ ਹੁੰਦਾ ਤੇ ਕੋਈ ਨੀ ਮੈ ਤੁਹਾਨੂੰ ਦੱਸਾਂਗੀ ' ' ਆਉਣਾ ਆਉਣ ਤੇ ਆਉਣਾ ਨੀ ਤੁਹਾਡਾ ਤੁਸੀਂ ਕਹਿ ਦਿੰਦੇ ਆਵਾਂਗੇ ਆਵਾਂਗੇ ਪਰ
ਹਾਂ ਬਸ ਤੁਹਾਨੂੰ ਪਤਾ ਥੋੜਾ ਬਿਜ਼ੀ ਰਹਿੰਦਾ ਬੰਦਾ। ਘਰ ਦੇ ਕੰਮ ਹੁੰਦੇ ਨੇ ਹੋਰ ਥੋੜੇ ਕਮ ਹਾਂਜੀ ਹਾਂਜੀ ਬਸ ਕੰਮ ਮੇਰਾ ਥੋੜਾ ਫੈਬਰਿਕ ਦਾ ਕੰਮ ਹੈਗਾ ਮੈਂ ਨਾ ਅ ਸੂਟਸ ਵਗੈਰਾ ਸੇਲ ਕਰਦੇ ਦੀਆਂ
ਆਹੋ ਮੈਨੂੰ ਕਿਸੇ ਨੇ ਦੱਸਿਆ ਸੀ। ਮੈਨੂੰ ਚੇਤਾ ਭੁੱਲ ਗਿਆ ਪੁੱਸ਼ਣਾ ਮਮਨ ਕਿਸੇ ਨੇ ਦੱਸਿਆ ਸੀ ਬੀ ਉ ਕੱਪੜੇ ਬਹੁਤ ਅੱਛਾ ਵੇਚਦੇ ਹੋ ਤੁਸੀਂ ਬਹੁਤ ਤੁਹਾਡੀ ਮਾਰਕੀਟ ਚਲਦੀ।
ਹਾਂਜੀ ਹਾਂਜੀ
ਹਾਂ ਬ ਸਾਰਿਆਂ ਨੂੰ ਪਸੰਦ ਆਉਂਦੇ ਨੇ ਬਹੁਤ ਅੱਛੇ ਲੱਗਦੇ ਨੇ ਸਾਰਿਆ ਨੂੰ ਮਖਾ ਦੋ ਬੰਦਿਆਂ ਨੇ ਤਿੰਨ ਨੇ ਦੱਸਿਆ ਸੀ ਪਰ ਹਾਂ ਹਾਂ ਪਰ ਮੇਰੇ ਕੋਲੋ ਧਿਆਨ ਈ ਭੁੱਲ ਜਾਂਦਾ ਮੈਨੂੰ ਬਸ। ਸਾਲ ਦਾ ਦੋ ਬੱਚਾ ਐ ਨਾ ਛੋਟਾ
ਹਾਂ ਹਾਂ ਬਿਜ਼ੀ ਹੋਏ ਨਾ ਬੰਦਾ ਫਿਰ ਨੀ ਹੁੰਦੀ ਲੋੜ
ਹਾਂ ਤੇ ਮੈਂ ਸੋਚਿਆ ਮੈਂ ਕਿਹਾ ਲੈ ਕੇ ਕੇ ਆਵਾਂਗੇ ਤਿੰਨ ਚਾਰ ਸੂਟ ਗਰਮੀਆਂ ਦੇ ਹਾਂ ਹੁਣ ਤਾਂ ਮੈਂ ਪੱਕਾ ਆਆਂ ਗੀ ਪੱਕਾ ਆ ਹੁਣ ਤਾਂ ਮੈਂ ਪੱਕ ਆਵਾਂਗੇ ਸੂਟ ਵਿ
ਹਾਂਜੀ ਹਾਂਜੀ ਮੇਰੀ ਕੁਲੈਕਸ਼ਨ ਦੇਖੋ ਕਾਫੀ ਅੱਛੀ ਕੁਲੈਕਸ਼ਨ ' ' ਲਗੀ ਮੇਰੀ ਮ
ਹਾਂ ਮੈਨੂੰ ਦੋ ਤਿੰਨ ਬੰਦਿਆਂ ਨੇ ਦੱਸਿਆ ਸੀ ਹਾਂ ਕਹਿੰਦੇ ਬੜੇ ਅੱਛੇ ਅ ਕੱਪੜੇ ਲਿਆਂਦੇ। ਨੂੰ ਪਤ ਕਿੱਥੋਂ ਲਿਆਂਦੇ ਨੀ ਤੇ ਇਹਨਾਂ ਦੇ ਵੀ ਕਿਤੇ ਵੀ। ਬਹੁਤ ਜ਼ਿਆਦਾ ਪਸੰਦ ਬਹੁਤ ਕਰਦਾ। ਦੇਨ ਗਦੇ ਮੈਂ ਕਿਹਾ ਚਲੋ ਮੈਂ ਵੀ ਜਾ
ਮੇਰੀ ਰਿਪੀਟਡ ਆਈਟਮਸ ਬਹੁਤ ਹੁੰਦੀਆਂ ਲੋਕ ਬਾਰ ਵਾਰ ਕਹਿੰਦੇ ਕਿ ਸਾਨੂੰ ਉਹੀ ਵਾਲਾ ਲਿਆ ਕੇ ਦੋ ਉਹੀ ਚੀਜ਼ ਲਿਆ ਕੇ ਦੋ ਮਤਲਬ ਬਹੁਤ ਅੱਛੀ ਜਾਂਦੀ ਹੈ ਨਾ ਇਹਨਾਂ ਨੂੰ ਅ ਹਮ
ਮਨੂੰ ਚੀਜ਼ ਅੱਛੀੱਗਦੀ
ਹਾਂ ਚੀਜ਼ ਹਾਂ ਹਾਂ ਬਸ। ਪੈਸੇ ਦੇ ਉੱਪਰ ਹੀ ਹੈ ਨਾ ਮਤਲਬ ਉਹ ਕ ਜਿੰਨਾ ਗੁੜ ਪਾਓ ਉਓਨੀ ਚੀਜ਼ ਅੱਛੀ ਲੱਗੇਗੀ ਹੁਣ ਦੋ ਸੌ ਪੰਜ ਸੌ ਦੀ ਚੀਜ਼। ਜ਼ਮਾਨਾ ਗਿਆ ਅੱਜ ਕੱਲ ਚੀਜ਼ ਅੱਛੀ ਚਾਹੀਦੀ ਹੈ ਥੋੜੇ ਪੈਸੇ ਵੀ ਖਰਚਣੇ ਪੈਣਗੇ।
ਹੂ ਹਾਂ, ਗੱਲ ਤਾਂ ਠੀਕ।
ਹਾਂਜੀ ਹਾਂਜੀ ਬਸ ਹਾਂਜੀ ਹਾਂਜੀ ਲਗਾਣਾ ਤੁਸੀਂ ਚੱਕਰ ਕੋਈ ਨੀ, ਤੁਸੀਂ ਦੇਖਣਾ ਮੇਰੇ ਕਲੈਕਸ਼ਨ ਹਾਂਜੀ ਹਾਂਜੀ ਆਪਣੇ ਹਾਂ ਆਪਣੇ ਨੂੰਹ ਨੂੰ ਵੀ ਲੈ ਕੇ ਆਉਣਾ ਦੇਖਣਾ ਮੇਰੀ ਹਾਂਜੀ ਹਾਂਜੀ। ਅਵੇਲੇਬਲ ਹੁੰਦੀ ਆ ਮੈਂ ਸੰਡੇ ਨੂੰ ਘਰ ਹੀ ਹੁੰਦੀ ਹਾਂ ਮਤਲਬ ਸਵੇਰੇ ਜਾਈਦਾ ਸਿਰਫ ਅਹ ਕਦੀ ਕਦਾ ਉਹ ਵੀ ਚਲੇ ਚਾਹੀਦਾ ਮੋਸਟਲੀ ਬੁੜੀਆਂ ਸਾਹਿਬ ਸਵੇਰੇ ਹਾਂ ਹਾਂ ਬੁੜੀਆਂ ਸਾਹਿਬ ਵਗੈਰਾ ਗੁਰ ਦੁਆਰੇ ਵਗੈਰਾ ਚਲੇ ਜਾਈ
ਅੱਛਾ ਅੱਛਾ ਅੱਛਾ ਅੱਛਾ।
ਤੇ ਬਾਕੀ ਮੋਸਟਲੀ ਘਰ ਹੀ ਹੁੰਦੇ ਆ।
ਅੱਛਾ ਬੱਚੇ ਜਾਂਦੇ ਟਿਊਸ਼ਨ ਵਗੈਰਾ ਜਾਂ ਛੁੱਟੀਆਂ ਏ ਉੱਧਰ
ਬਸ ਇਹ ਥੋੜੀ ਛੁੱਟੀਆਂ ਚੱਲ ਰਹੀਆਂ ਨੇ, ਥੋੜੇ ਇਹ ਬਸ ਦੋ ਚਾਰ ਦਿਨ ਦੀਆਂ ਰਹਿ ਗਈਆਂ ਨੇ ਉਸ ਤੋਂ ਬਾਅਦ ਹੁਣ ਹੋ ਜਾਣਗਿਆਂ ਟਿਊਸ਼ਨ ਵਗੈਰਾ ਫਿਰ ਹਾਂ ਬਸ ਫਿਰ ਬਿਜੀ
ਹਹ ਫੇਰ ਤੇ
ਫੇਰ ਸਕੂਲ ਔਪਨ ਹੋ ਜਾਣੇ ਐ।
ਹਾਂ ਨਹੀਂ ਨਹੀਂ ਠੀਕ ਹੈ ਹੋਰ। ਗਰਮੀ ਤੇ ਗਰਮੀ ਦੇ ਬਾਅਦ ਵਿੱਚ ਵੀ ਹੁੰਦੀ। ਤੇ ਐ ਨੀ ਬਾਈ ਜੇ ਉਹਨਾਂ ਨੇ ਛੁੱਟੀਆਂ ਦਿੱਤੀਆਂ, ਤੇ ਉਹ ਗਰਮੀ ਨਹੀਂ ਹੁੰਦੀ।
ਨਹੀਂ ਨਹੀਂ ਗਰਮੀ ਤਾਂ ਬਾਅਦ ਚ ਹਾਂ ਹੋਰ ਜਿਆਦਾ ਆਉਂਦੀ ਹੈ ਸਗੋਂ, ਹੋਰ ਜ਼ਿਆਦਾ ਗਰਮੀ ਤਾਂ ਵੱਧਦੀ ਹੈ ਘੱਟਦੀ ਥੋੜ੍ਹੀ ਆ। ਹਾਂ ਬਸ ਪੂਰੇ ਮਹੀਨੇ ਦੀਆਂ ਹੀ ਹੁੰਦੀਆਂ ਨੇ ਇੱਕ ਤਰੀਕ ਖੁੱਲਦੀਆਂ ਨੇ ਇੱਕ ਤਰੀਕ ਪਹਿੰਦੀਆਂ ਨੇ, ਹਾਂਜੀ। ਹਾਂਜੀ, ਹਾਂਜੀ ਮਹੀਨੇ ਦੀਆਂ ਦਿੰਦੇ ਨੇ ਛੁੱਟੀਆਂ, ਸਤਾਈ, ਅਠਾਈ, ਉਨੱਤੀ ਨੂੰ ਪੈ ਜਾਣਗੇ। ਕਿਹਾ ਤੇ ਇੱਕ ਤਰੀਕ ਖੋਲ ਦੇਣਗੇ ਬਸ,
ਅ ਤੇਰੇ ਕੋਈ ਪ੍ਰੋਗਰਾਮ ਨੀ ਬਣਿਆ,
ਨਹੀਂ ਜੀ ਬਸ ਜਾਵਾਂਗੇ ਦੇਖੋ ਹੁਣ ਹੈ ਥੋੜੇ ਦਿਨ ਨਾ ਦੇਖਦੇ ਹਾਂ, ਕਿਧਰੇ ਬਣਦਾ ਪ੍ਰੋਗਰਾਮ ਤੇ
ਹੂੰ ਹੂੰ, ਅੱਛਾ, ਚਲੋ ਠੀਕ ਹੈ ਨਹੀਂ ਹੋਰ ਛੁੱ ਛੁੱਟੀਆਂ ਬੱਚਿਆਂ ਨੂੰ ਹੁੰਦਾ ਨਾ, ਬ ਅਸੀਂ ਗਏ ਹਾਂ ਕਿੱਧਰੇ ਦੇ ਬੱਚੇ ਫੇਰ ਖੁਸ਼ ਹੋ ਜਾਂਦੇ ਅਸੀਂ ਵੀ ਗਏ ਸੀ ਯਾਰ ਇੱਕ ਬੱਚਾ ਹੋ ਦੱਸਦਾ ਨਾ, ਅਸੀਂ ਇੱਧਰ ਗਿਆ ਸੀ, ਉੱਧਰ ਏਧਰਲਾ ਗਏ,
ਹਾਂਜੀ, ਹਾਂਜੀ, ਉਹ ਤਾਂ ਹੈ ਹੀ ਹੈ। ਉਹ ਤੇ ਹੈ ਹੀ ਹੈ ਅੱਜ ਕੱਲ ਵੈਸੇ ਹੀ ਸਭ, ਨਿਕਲੇ ਹੋਏ ਨੇ ਬਾਹਰ ਘੁੰਮਣ ਦਾ ਬਾਹਰ ਜਾਣ, ਪਿੱਛੇ ਮਤਲਬ ਸਬ ਜਿੱਥੇ ਦੇਖਲੋ ਟੂਰਿਸਟ ਰੀਸ ਸਭ ਫੁੱਲ ਲੇਗੇ ਨੇ,
ਹਾਂ, ਹਾਂ, ਨਹੀ, ਨਹੀ, ਜਾਣਾ ਵੀ ਜ਼ਰੂਰੀ ਹੈ। ਕਿਉਂਕਿ ਪੂਰਾ ਸਾਲ ਤਾਂ, ਬੱਚਿਆਂ ਦੀ ਪੜ੍ਹਾਈਆਂ ਚ ਨਿਕਲ ਜਾਂਦਾ ਇਹ ਕਰਨਾ, ਉਹ ਕਰਨਾ, ਹਾਂ, ਕਿਧਰ ਜਾਣ ਨੀ ਹੁੰਦਾ, ਆਉਣ ਨੀ ਹੁੰਦਾ ਛੁ ਛੁੱਟੀਆਂ ਤਾਂ ਜ਼ਰੂਰ ਕਿਧਰੇ ਨਾ ਕਿਧਰੇ ਜਾਣਾ,
ਹਾਂਜੀ-ਹਾਂਜੀ, ਬਸ ਦੇਖਦੇ ਆ ਕਿਵੇਂ ਬਣਦਾ ਕਿਉਂਕਿ, ਅੱਠ ਦਸ ਦਿਨ ਰਹਿ ਗਏ ਸਾਰੇ ਸਕੂਲ ਖੁਲਣ ਨੂੰ ਵੀ, ਫਿਰ ਸਕੂਲ ਔਪਨ ਹੋ ਜਾਣਗੇ ਫੇਰ ਬਿਜੀ ਬਸ ਫਿਰ
ਕੋਈ ਆ ਗਿਆ
ਅੱਛਾ-ਅੱਛਾ, ਕੋਈ ਗੱਲ ਨਹੀਂ, ਕੋਈ ਨੀ ਕੋਈ ਨੀ ਜੀ ਠੀਕ ਹੈ ਜੀ ਓਕੇ ਜੀ ਓਕੇ।